ਜੀ, ਸਤਿ ਸ੍ਰੀ ਅਕਾਲ ਜੀ।
ਹੋਰ ਵੀਰ ਜੀ ਕੀ ਹਾਲ ਨੇ?
ਵਧੀਆ ਜੀ ਹੋਰ ਠੀਕ ਓ?
ਬ ਠੀਕ ਏ ਠੀਕ ਏ ਤੁਸੀ ਸੁਨਾਓ।
ਹਾਂਜੀ, ਸਭ ਠੀਕ-ਠਾਕ।
ਹੋਰ ਕੀ ਚੱਲ ਰੇਆ ਐ?
ਬੱਸ ਸਭ ਵਧੀਆ ਚੱਲ ਰੇਆ ਜੀ।
ਚਲੋ ਵਧੀਆ ਈ ਚਾਈਦਾ ਐ।
ਹਾਂਜੀ।
ਹੋਰ ਸੁਨਾਓ ਨਵੀਂ ਤਾਜੀ
ਬਸ ਸਭ ਠੀਕ ਏ ਜੀ। ਅਪਣੀ ਅ ਆਪਣੀ ਪੈਲਾਂ ਗਲ ਤਾਂ ਨੀ ਹੋਈ?
ਜੀ-ਜੀ।
ਹਾਂਜੀ ਦੁਬਾਰਾ ਕੋਲ ਲੱਗੀ ਐ ਨਾ।
ਕੋਈ ਗੱਲ ਨੀ।
ਤੇ ਕੋਈ ਇਸ਼ੂ ਤਾਂ ਨੀ ਹੁੰਦਾ ਏਦਾ? ਅੱਛਾ, ਅ ਅਪਣਾ ਆਪਾਂ ਸਵੇਰ ਦੀ ਸੈਰ ਤੇ ਗੱਲ ਕਰਦੇ ਆਂ ਜੀ ਜਿਵੇਂ ਅਪਣਾ ਦਿਨੇ ਭਾਵੇਂ ਜਿੰਨਾ ਮਰਜੀ ਆਪਾਂ ਤੋਰਾ ਫੇਰਾ ਕਰ ਲਈਏ ਪਰ ਸਵੇਰ ਦੀ ਸੈਰ ਦਾ ਆਨੰਦ ਈ ਵੱਖਰਾ ਐ।
ਬਿਲਕੁਲ, ਬਿਲਕੁਲ ਜੀ।
ਤੇ ਨਾਲੇ ਸਰੀਰ ਵਾਸਤੇ ਬਹੁਤ ਫਾਇਦੇਮੰਦ ਏ।
ਜੀ-ਜੀ।
ਹਾਂਜੀ, ਸਾਰੀ ਬੋਡੀ, ਡੀ ਟੋਕਸੀਨ ਹੁੰਦੀ ਏ।
ਬਿਲਕੁਲ-ਬਿਲਕੁਲ।
ਹਾਂਜੀ।
ਬੰਦੇ ਨੂੰ ਸਵੇਰੇ ਤਕਰੀਬਨ ਉੱਠ ਜਾਣਾ ਚਾਹੀਦਾ ਜਦੋਂ ਗੁਰਦੁਆਰਾ ਸਾਹਿਬ ਬੋਲਦਾ। ਚਾਰ ਤੋਂ ਸਾਢੇ ਚਾਰ ਵਜੇ ਦੇ ਵਿੱਚ ਬੰਦੇ ਨੂੰ, ਉੱਠ ਕੇ ਆਪਣਾ ਜਾਪ ਕਰਨਾ ਚਾਹੀਦਾ ਏ ਪਾਠ ਦਾ ਉਸ ਤੋਂ ਬਾਅਦ ਪੰਜ ਛੇ ਵੱਜ ਜਾਂਦੇ ਐ। ਸਾਢੇ ਪੰਜ ਹੋ ਜਾਂਦੇ ਆ ਫ਼ਿਰ ਬੰਦੇ ਨੂੰ ਜਾਣਾ ਚਾਹੀਦਾ ਆਪਣਾ, ਸ਼ੈਰ ਵਾਸਤੇ ‌। ਜੋ ਕੇ ਸਵੇਰ ਦੀ ਹਵਾ ਹੈਗੀ ਹੈ ਸਰੀਰ ਵਾਸਤੇ, ਬਹੁਤ ਲਾਭਦਾਇਕ ਹੁੰਦੀ ਏ।
ਬਿਲਕੁਲ ਜੀ, ਇੱਕ ਘੰਟਾ ਤਾਂ ਆਪਣੇ ਸਰੀਰ ਵਾਸਤੇ ਜ਼ਰੂਰ ਕੱਢਣਾ ਚਾਹੀਦਾ ਜ਼ਰੂਰ, ਬਈ ਥੋੜ੍ਹਾ, ਥੋੜ੍ਹਾ ਟਹਿਲ ਲਿਆ। ਥੋੜ੍ਹਾ ਹਲਕੀ-ਫੁਲਕੀ ਐਕਸਰਸਾਈਜ਼ ਕਰਲੀ। ਮਤਲਬ ਆਪਣੇ ਸਰੀਰ ਵਾਸਤੇ ਅੱਜ ਦੀ ਭੱਜ ਦੌੜ ਵਿੱਚ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ।
ਬਿਲਕੁਲ-ਬਿਲਕੁਲ।
ਜੀ ਦਿਮਾਗ ਵੀ ਉਹਦੇ ਨਾਲ, ਦਿਮਾਗ ਵੀ ਬਿਲਕੁਲ ਸ਼ਾਂਤ ਰਹਿੰਦਾ, ਫਰੈਸ਼ ਰਹਿੰਦਾ ਉਹਦੇ ਨਾਲ ਬਿਲਕੁਲ। ਹਾਂਜੀ।
ਤੇ ਤੁਸੀਂ ਅੱਜਕੱਲ੍ਹ ਦੇਖ ਰਹੇ ਹੋਗੇ ਵਾਟਰ ਕਿੰਨਾ ਪਾਣੀ, ਦੀ ਸੰਭਾਲ ਨਹੀਂ ਹੋ ਰਹੀ ਇਸ ਟੈਮ। ਜਦ ਕਿ ਦੇਖੋ ਤੁਸੀਂ ਦਿੱਲੀ ਹੋਰ ਥਾਵਾਂ ਤੇ ਪਾਣੀ ਵਿਕਦਾ ਐ ਪਰ ਸਾਡੇ ਪੰਜਾਬ ਦੇ ਵਿੱਚ ਜੇ ਪਾਣੀ ਹੈ, ਤਾਂ ਉਹਦੀ ਕਮੀ ਵੀ ਵੱਧਦੀ ਜਾ ਰਹੀ ਏ। ਜਿਵੇਂ ਕਿ ਲੋਕੀ ਕੀ ਕਰਦੇ ਨੇ ਕੋਈ ਬਾਈਕ ਧੋ ਰਿਆ ਕੋਈ ਗੱਡੀਆਂ ਧੋ ਰਿਆ ਕੋਈ ਕੁਛ ਕਰ ਰਿਹਾ ਕੋਈ ਵੈਸੇ ਪਾਣੀ ਛਿੜਕ ਰਿਹਾ ਘਰ ਦੇ ਬਾਹਰ, ਪਾਣੀ ਰੋੜ ਰਹੇ ਨੇ। ਪਾਣੀ ਦੀ ਸੰਭਾਲ ਨਹੀਂ ਕਰ ਰਹੇ। ਆਣ ਵਾਲੇ ਟੈਮ 'ਤੇ ਪਾਣੀ ਦਾ ਇੱਥੇ ਵੀ ਹਾਲ ਉਹੀ ਹੋ ਜਾਣਾ ਜਿਹੜਾ ਦਿੱਲੀ 'ਚ ਏ।
ਹਾਂਜੀ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਨੀਚੇ ਚਲਾ ਗਿਆ ਤੇ ਹਰਿਆਣਾ ਪੰਜਾਬ ਵਿੱਚ ਤੇ ਬਹੁਤ ਜ਼ਿਆਦਾ ਨੀਚੇ ਚਲਾ ਗਿਆ ਪਾਣੀ ਦਾ ਲੈਵਲ ਤੇ ਸਾਨੂੰ ਆਪਣਾ ਸਰਕਾਰੀ ਪੱਧਰ 'ਤੇ ਚਾਹੀਦੈ। ਬਈ ਆਪਣਾ ਐਸੇ ਪ੍ਰੋਜੈਕਟ ਲਿਆਣ ਜਿਹਦੇ ਨਾਲ ਜਿਹੜਾ ਪਾਣੀ ਏ ਜਿਹੜਾ ਉਹਦੀ ਵੇਸਟੇਜ ਘੱਟ ਹੋਵੇ ਤੇ ਪਾਣੀ ਨੂੰ ਵੱਧ ਤੋਂ ਵੱਧ ਸਟੋਰ ਕੀਤਾ ਜਾਵੇ। ਤੇ ਉਹਨੂੰ ਸਟੋਰ ਕਰਕੇ ਤੇ ਉਹਦੇ ਤੋਂ ਲਾ ਉਹਦੇ ਤੋਂ ਫਾਇਦਾ ਲਿਆ ਜਾਵੇ।
ਬਿਲਕੁਲ-ਬਿਲਕੁਲ, ਹੁਣ ਸਾਡੇ ਇੱਥੇ ਤਾਂ ਦੇਖੋ ਜਿਹੜਾ, ਵੇਸਟੇਜ ਪਾਣੀ ਹੁੰਦਾ ਉਹਦਾ ਡਿਸਪੋਜਲ ਲੱਗੇ ਹੋਏ ਆ ਉਹਨੂੰ ਸਾਫ਼ ਫਿਲਟਰ ਕਰਕੇ ਉਹਨੂੰ ਅੱਗੇ ਪਹੁੰਚਾਇਆ ਜਾਂਦਾ। ਕਈ ਵਾਰ ਫਿਰ ਫਿਲਟਰ ਹੁੰਦਾ ਐ ਉਹਦੇ ਵਿੱਚ ਸਾਰਾ ਫਿਲਟਰ ਹੋ ਕੇ, ਫੇਰ ਅੱਗੇ ਤੋ ਅੱਗੇ ਜਾਂਦਾ ਹੈ ਚੌਵੀ ਘੰਟੇ ਮਸ਼ੀਨਾਂ ਚੱਲਦੀਆਂ। ਤੇ ਫਿਲਟਰ ਕਰਦੀ ਉਹਦੀ, ਪਾਣੀ ਨੂੰ। ਹੁਣ ਜਿਵੇਂ ਕਿ ਹੁਣ ਸਾਡੇ ਇੱਥੇ ਨਹਿਰਾਂ ਸੀਗੀਆਂ ਉਹ ਪੱਕੀਆਂ ਕਰ ਦਿੱਤੀਆਂ ਹੁਣ ਤੋਂ।
ਹਾਂਜੀ।
ਅੰਦਰੋ ਪੱਕੀ ਕਰਤੀ ਉਹਦੇ ਕਰਕੇ ਹੁਣ ਜਿਹੜਾ ਪਾਣੀ ਐ ਉਹ ਜ਼ਮੀਨ ਦੇ ਅੰਦਰ ਰਿਸਦਾ ਨੀ ਸਿੱਧਾ ਦਾ ਸਿੱਧਾ ਈ ਜਾਂਦਾ।
ਨਈ ਤਾਂ ਪਹਿਲਾਂ, ਨੇਹਰਾਂ ਕੱਚੀ ਸੀਗੀਆਂ ਸਾਡੇ ਏਥੇ।
ਹਾਂਜੀ।
ਓਦੋਂ ਕੀ ਹੁੰਦਾ ਸੀਗਾ ਜੇੜਾ ਪਾਣੀ ਜੇੜਾ ਸਿੱਧਾ ਜਾਣਾ ਓਦਾ ਜਾਣਾ ਈ ਜਾਣਾ, ਤੇ ਜਿਹੜਾ ਜ਼ਮੀਨ ਚ ਜਾਣਾ ਉਹ ਅਲੱਗ ਤੋਂ।
ਬਿਲਕੁਲ।
ਹੁਣ, ਜੇੜਾ ਪਾਣੀ ਸੀਗਾ ਨੀਚੇ ਜਾਂਦਾ ਸੀਗਾ ਉਹ ਪੱਕੀ ਨਹਿਰ ਹੋਣ ਕਰਕੇ
ਪੱਕੀਆਂ ਨੇਹਰਾਂ ਕਰਤੀਆਂ ਨੇ, ਥੱਲੋਂ ਬੇਸ ਪੱਕਾ ਹੋ ਗਿਆ ਬਿਲਕੁਲ - ਬਿਲਕੁਲ।
ਹਮ ਉਹ ਨੈਰ ਦੇ ਆਲੇ- ਦੁਆਲੇ ਖੇਤ ਪੈਂਦੇ ਸਾਡੇ, ਸਿਨੀਯਰ ਯੂਨੀਵਰਸਟੀ ਐ। ਐਗਰੀਕਲਚਰ।
ਹਾਂਜੀ- ਹਾਂਜੀ।
ਤੇ ਜਦਕਿ ਓਨੂੰ ਪਾਣੀ ਕੋਲੋਂ ਮਿਲਣਾ ਜ਼ਰੂਰੀ ਐ, ਪਾਣੀ ਦੀ ਲੋੜ ਐ ਜ਼ਮੀਨ ਨੂੰ।
ਬਿਲਕੁਲ।
ਠੀਕ ਏ ਜੀ, ਤੇ ਹੁਣ ਮਾਨਸਰ ਕਾਰ ਸਾਡੇ ਇੱਥੇ ਹੈਗੀ ਐ ਭਗਵੰਤ ਮਾਨ ਸੀ ਐਮ ਸਾਡੇ, ਮਨਯੋਗ ਤੇ ਓਨਾ ਨੇ ਹੁਣ ਇਹ ਫੈਸ ਲੇਤਾ ਏ ਜਿੱਥੇ ਵੀ ਕੋਈ ਨਹਿਰ ਪੱਕੀ ਕੀਤੀ ਜਾਏਗੀ ਓਦੇ ਵਿੱਚ ਦਸ ਫੁੱਟ ਤੋਂ ਬਾਰਾਂ ਫੁੱਟ ਤੋਂ ਦੂਰੀ 'ਤੇ ਇੱਕ- ਇੱਕ ਜੇੜਾ ਟੋਇਆ ਖਾਲੀ ਛੱਡਿਆ ਜਾਏਗਾ ਜੋ ਕਿ ਪਾਣੀ ਨੀਚੇ ਰਿਸ ਸਕੇ, ਜਮੀਨ ਚ।
ਅੱਛਾ।
ਹਾਂਜੀ। ਬੋਤ ਵਧੀਆ ਸੋਚ ਐ ਨਈ ਤਾਂ ਪੈਲਾਂ ਜਿਨਾਂ ਨੇ ਨਹਿਰ ਪੱਕੀ ਕਰਾਈ ਏ ਉਹ ਬਿਲਕੁਲ ਪੱਕੀ ਈ ਐ ਨੀਚੇ ਅੰਦਰ ਤੱਕ। ਸੈਡਾਂ ਵੀ ਪੱਕੀ ਐ ਨੀਚੇ ਵੀ, ਗਰੋਂਡ ਵੀ ਓਦਾ ਪੱਕਾ ਈ ਐ ਨੈਰ ਦਾ।
ਹਾਂਜੀ - ਹਾਂਜੀ, ਓਈ ਨਾ ਅੱਗੇ ਵਾਲੀ ਅੱਗੇ ਵਾਲੀ ਪੀੜ੍ਹੀ ਵਸਤੇ ਬੜਾ ਕੁਝ ਸੋਚਣ ਵਿਚਾਰਨ ਦੀ ਜ਼ਰੂਰਤ ਹੈਗੀ ਏ। ਬਈ ਅੱਗੇ ਲੋਕਾਂ ਨੂੰ ਇਨਾਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਬਿਲਕੁਲ।
ਹਾਂਜੀ ਕਿਉਂਕਿ ਪਾਣੀ ਹੀ ਜੀਵਨ ਹੈਗਾ ਦੇਖੋ ਪਾਣੀ ਬਗੈਰ ਤੇ ਕੁਛ ਵੀ ਨੀ ਹੈਗਾ।
ਬਿਲਕੁਲ, ਇੱਕ ਸ਼ੈਹਰ ਦੇਖਿਆ ਮੈਂ ਸ਼ੈਦ ਇੰਡੋਨੇਸ਼ੀਆ ਏ ਪਤਾ ਨੀ ਕੇੜਾ ਐ। ਉਹ ਪਾਣੀ ਦੇ ਉੱਪਰ ਈ ਐ ਸਾਰਾ ਉਹ। ਜੇੜਾ ਬਣਿਆ ਵਾ, ਲੱਕੜ ਦੇ ਘਰ ਬਣੇ ਇਨਾਂ ਦੇ, ਕਿਸ਼ਤੀਆਂ ਤੇ ਜਾਂਦੇ ਨੇ ਉਹੀ ਪਾਣੀ ਉਹ ਦੇਖਲੋ ਹੁਨ ਯੋਸ ਕਰਦੇ ਐ ਉਹ ਓਚ ਈ ਸਾਰਾ ਕੁਛ ਕਰਦੇ ਐ।
ਹਾਂਜੀ ਬਿਲਕੁਲ।
ਯਾਨੀ ਓਥੇ ਪਾਣੀ ਦੀ ਨਈ ਕਿੱਲਤ ਹੈਗੀ ਐ
ਹਾਂਜੀ, ਹਮ।
ਤੇ ਜਿੱਥੇ ਪਾਣੀ ਦਾ ਭੰਡਾਰ ਹੈਗਾ ਉੱਥੇ ਓਨੂੰ ਓਦਾ ਸਤਿਕਾਰ ਨੀ ਹੁੰਦਾ।
ਬੇਕਦਰੀ ਹੁੰਦੀ ਏ ਉੱਥੇ ਬਿਲਕੁਲ, ਬੇਕਦਰੀ ਹੁੰਦੀ ਉੱਥੇ ਸਾਂਭਿਆ ਨੀ ਜਾ ਰਿਆ ਬਸ
ਸਾਂਭਿਆ ਨੀ ਜਾਂਦਾ ਹੁਣ ਤੁਸੀਂ ਦੇਖਿਓ ਹੋ ਨਾ ਵੱਡੇ- ਵੱਡੇ ਜਿਹੜੇ ਹੈਗੇ ਆ ਸ ਸਰਵਿਸ ਸਟੇਸ਼ਨ ਹੁੰਦੇ ਆ ਗੱਡੀਆਂ ਧੋਣ ਆਲੇ ਉੱਥੇ ਕਿਸ ਤਰ੍ਹਾਂ ਪਾਣੀ ਵੇਸਟ ਹੁੰਦਾ ਵਾ।
ਹਾਂਜੀ।
ਬਾਈਕਾਂ ਧੋਂਦੇ ਆ, ਗੱਡੀਆਂ ਧੋਂਦੇ ਆ, ਪੈਸੇ ਲੈ ਲੈਂਦੇ ਆ।
ਹਾਂਜੀ ਇੱਥੇ ਸਾਡੇ ਆਸ ਪਾਸ, ਸਾਡੇ ਆਸ ਪਾਸ ਹੈਗੇ ਆ ਜਿਹੜੇ ਅ ਕਾਰ ਧੋਣ ਵਾਲੇ ਵਾਸ਼ਿੰਗ ਸੈਂਟਰ ਬਣੇ ਹੋਏ ਐ। ਤੇ ਉੱਥੇ ਚਲੋ ਜਿੰਨੀ ਜ਼ਰੂਰਤ ਹੈ ਚਲੋ ਉਹਨਾਂ ਤਾਂ ਯੂਜ ਕਰਨਾ ਹੀ ਹੈ ਬੰਦੇ ਨੇ ਵੀ ਉਹਨਾਂ ਦਾ ਕਾਰੋਬਾਰ ਹੈਗਾ। ਪਰ ਉਸ ਤੋਂ ਇਲਾਵਾ ਵੀ ਅ ਆਪਣਾ, ਸੜਕਾਂ ਧੋਈ ਜਾਣੀਆ। ਤੇ ਆਪਣਾ ਕੀ ਕਹਿੰਦੇ ਨੇ ਬੇਵਜ੍ਹਾ ਪਾਣੀ ਮਾਰੀ ਜਾਣਾ ਅਤੇ ਉਹ ਪਾਣੀ ਦੀ ਵੇਸਟੇਜ ਹੀ ਹੈ ਬਿਲਕੁਲ।
ਬਿਲਕੁਲ-ਬਿਲਕੁਲ।
ਹਾਂ, ਉਹੀ ਜੇ ਅੱਜ ਸਾਨੂੰ ਕਿਤੇ ਮੁੱਲ ਲੈਣਾ ਪਵੇ‌, ਪਾਣੀ ਤੇ ਬੰਦੇ ਨੂੰ ਫੇਰ ਕੀਮਤ ਪਤਾ ਲੱਗਦੀ ਵੀ ਇਹਦੀ ਅਸਲ
ਕੀਮਤ, ਜੇ ਇਸ ਤਰੀ ਹੀ ਚੱਲਦਾ ਰਿਹਾ ਤਾਂ ਪਾਣੀ ਮੁੱਲ ਲੈਣ ਦਾ ਵੀ ਟਾਈਮ ਕੋਈ ਦੂਰ ਨਹੀਂ ਹੈ, ਜਾ ਸਾਨੂੰ ਪਾਣੀ ਮੁੱਲ ਲੈਣਾ ਪਿਆ ਕਰੇਗਾ।
ਬਿਲਕੁਲ।
ਹੁਣ ਉਹੀ ਤੁਸੀਂ ਦੇਖ ਲਓ ਹੁਣ ਬੱਸ ਟ੍ਰੇਨ ਚ ਜਿਹੜੀ ਪਾਣੀ ਦੀ ਬੋਤਲ ਹੈਗੀ ਹੈ। ਉਹ ਵੀਹ ਰੁਪਏ ਦੀ ਐ, ਤੇ ਤੁਹਾਡੀ ਇੱਕ ਬੋਤਲ ਆਂਦੀ ਹੈ ਜਿਹੜੀ ਆਪਾਂ ਡਿਸਪੈਂਸਰ ਤੇ ਓਹ ਲਗਾਣੇ ਆ, ਬਸਲੇਰੀ ਦੀ ਉਹ ਤੀਹ ਰੁਪਏ ਦੀ ਆਂਦੀ ਹੈ। ਤੀਹ ਜਾ ਚਾਲੀ ਰੁਪਏ ਦੀ, ਕਿੰਨਾ ਫਰਕ ਹੈ ਕਿੱਥੇ ਤੁਹਾਨੂੰ ਪੰਦਰਾਂ ਵੀਹ ਲੀਟਰ ਪਾਣੀ ਮਿਲ ਰਿਹਾ ਕਿਤੇ ਤੋਹਾਨੂੰ ਇੱਕ ਲੀਟਰ ਪਾਣੀ ਮਿਲ ਰਿਹਾ ਉਹਨੇ ਰੇਟ ਚ ਹੀ। ਉਹ ਕਿਉਂ ਮਿਲ ਰਿਹਾ ਆਪਾਂ ਇੰਨੀ ਵੱਡੀ ਬੋਤਲ ਕੈਰੀ ਨਹੀਂ ਕਰ ਸਕਦੇ ਨਾਲ ਸਫ਼ਰ ਚ।
ਹਾਂਜੀ।
ਉਹ ਛੋਟੀ ਬੋਤਲ ਉਹੀ ਆਪਾਂ ਕੈਰੀ ਕਰ ਸਕਦੇ ਹਾਂ, ਵੀਹ ਰੁਪਏ ਦੀ।
ਛੋਟੀ ਬੋਤਲ ਆਸਾਨੀ ਨਾਲ ਲੈਜਾ ਸਕਦੇ ਹਾਂ ਉਰੇ, ਪਰੇ ਬਿਲਕੁਲ।
ਤਾਂਹੀ ਕਰਕੇ ਉਨ੍ਹਾਂ ਨੇ ਉਹ ਜਿਹੜੀ ਦਸ ਪੰਦਰਾਂ ਲੀਟਰ ਦੀ ਬੋਤਲ ਹੈਗੀ ਆ ਉਹਦਾ ਵੀ ਰੇਟ ਓਨਾਂ ਰੱਖਿਆ ਵਾ। ਜਿਹੜੀ ਇੱਕ ਲੀਟਰ ਦੀ ਆ ਉਹਦਾ ਵੀ ਰੇਟ ਓਨਾਂ ਰੱਖਿਆ ਵਾ। ਤਾਂ ਕਿ ਬੰਦਾ ਕਹਿ ਨਾ ਸਕੇ ਵੀ ਤੁਸੀਂ ਮਹਿੰਗਾ ਵੇਚ ਰਹੇ ਹੋ ਉਹਨਾ ਨੇ ਕਹਿ ਦੇਣਾ ਤੁਸੀਂ ਆ ਵੱਡੀ ਬੋਤਲ ਲੈ ਜੋ, ਇੰਨੇ ਰੇਟ ਚ, ਜੇ ਲਜਾ ਸਕਦੇ ਹੋ? ਘੱਟ ਨਹੀਂ ਲਜਾ ਸਕਦਾ ਬੰਦਾ ਤਾਂ ਕਰਕੇ ਉਹਨਾਂ ਨੇ ਰੇਟ ਸੇਮ ਜੇ ਰੱਖੇ ਆ ਦਸ ਵੀਹ ਰੁਪਏ ਉਪਰ ਨੀਚੇ।
ਹਾਂ ਕਿਉਂਕਿ ਸਫ਼ਰ ਵਿੱਚ ਜਾਣ ਟਾਈਮ ਬੰਦੇ ਕੋਲ ਬੈਗ ਹੁੰਦੇ ਹੈ, ਆਪਣੇ ਸੂਟ ਕੇਸ ਹੁੰਦੇ ਐ ਵੈਸੇ ਹੀ ਬੜਾ ਸਮਾਨ ਹੁੰਦਾ ਤੇ ਬੰਦਾ ਨਹੀਂ ਇੰਨਾ ਇੰਨੀ ਵੱਡੀ ਬੋਟਲ ਨਹੀਂ ਕੈਰੀ ਕਰ ਸਕਦਾ ਨਾਲ ਨਹੀਂ ਲੈ ਜਾ ਸਕਦਾ। ਫਿਰ ਬੰਦਾ ਸੋਚਦਾ ਵੀ ਚਲੋ ਛੋਟੀ ਬੋਤਲ ਨਾਲ ਹੀ ਸਾਰੋ ਕੰਮ।
ਬਿਲਕੁਲ, ਤਾਂਹੀ ਤਾਂ ਇਹ ਫਾਇਦੇ ਚੁੱਕੇ ਜਾ ਰਹੇ ਨੇ ਹੁਣ ਇਸ ਟੈਮ ਪਾਣੀ ਦੇ।
ਬਿਲਕੁਲ। ਪਿੱਛੇ ਜੀ ਅ ਪਿੱਛੇ ਜੀ ਆਪਾਂ ਦਿੱਲੀ ਚੈੱਕ ਕੀਤਾ ਸੀਗਾ। ਅ ਦਿੱਲੀ ਤੇ ਗਿਲਾਸ ਪਾਣੀ ਦਾ ਵੀ ਮੁੱਲ ਵਿਕਦਾ।
ਬਿਲਕੁਲ ਵਿਕਦਾ।
ਹਾਂਜੀ, ਬਿਲਕੁਲ। ਤੇ ਉੱਥੋਂ ਸਾਨੂੰ ਸਮਝਣਾ ਚਾਹੀਦਾ ਆ ਨਾ ਵੀ ਪਾਣੀ ਦੀ ਕਿੰਨੀ ਵੱਡੀ ਲੋੜ ਹੈਗੀ ਹੈ ਔਰ ਕਿੰਨੀ ਸਮਝਦਾਰੀ ਸਾਨੂੰ ਵਰਤ
ਸਾਰੀ ਕਿੱਲਤ ਉੱਥੇ ਹੀ ਹੈ ਦਿੱਲੀ ਚ। ਪ੍ਰਦੂਸ਼ਣ ਸਭ ਵੱਧ ਤੋਂ ਉੱਥੇ ਹੈ, ਪਾਣੀ ਸਭ ਤੋਂ ਘੱਟ ਉੱਥੇ ਹੈ। ਠੀਕ ਹੈ ਜੀ। ਹੋਰ ਵੀ ਕੁਛ ਹੈ ਤੇ, ਬਥੇਰਾ ਕੁਛ ਹੈ, ਟ੍ਰੈਫਿਕ ਉੱਥੇ ਐ।
ਟ੍ਰੈਫਿਕ ਜਾਮ ਉੱਥੇ, ਸਭ ਤੋਂ ਜ਼ਿਆਦਾ ਬਿਲਕੁਲ।
ਪਾਣੀ ਉੱਥੇ ਖੜ ਜਾਂਦਾ, ਪਾਣੀ ਨਿਕਲਣ ਦਾ ਉੱਥੇ ਕੋਈ ਰਸਤਾ ਨਹੀਂ। ਬੱਸਾਂ ਦੇ ਅੰਦਰ ਤੱਕ ਮੈਂ ਪਾਣੀ ਦੇਖਿਆ ਭਰਿਆ ਐ।
ਹਾਂਜੀ। ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਔਰ ਜਿੱਥੇ ਭੀੜ-ਭਾੜ ਵਾਲਾ ਇਲਾਕਾ ਹੋਵੇ, ਉੱਥੇ ਤਾਂ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੀ ਐ ਲੋਕਾਂ ਨੂੰ।
ਜੀ-ਜੀ ਬਿਲਕੁਲ, ਉੱਥੇ ਤੁਸੀਂ ਇੱਕ ਵਾਰ ਲਾਈਨ'ਚ ਲੱਗਜੋ ਉੱਥੇ ਬਸ, ਅੱਧਾ ਘੰਟਾ ਤੁਹਾਡਾ ਖ਼ਰਾਬ ਐ। ਜੇ ਗੱਡੀ ਐ ਤੁਹਾਡੇ ਕੋਲ, ਬਾਈਕ ਹੈ ਤਾ ਥੋੜਾ ਨਿਕਲ ਵੀ ਜਾਓੰਗੇ ਬਚ-ਬੁੱਚ ਕੇ। ਪਰ ਜੇ ਗੱਡੀ ਲੈਕੇ ਤੁਸੀਂ ਵੜਗੇ ਕਿਥੇ ਤੇ ਤੁਹਾਡਾ ਅੱਧਾ, ਪੌਣਾ ਘੰਟਾ, ਯਾ ਘੰਟਾ ਖ਼ਰਾਬ ਐ ਅਰਾਮ ਨਾਲ, ਫੇਰ ਤੁਸੀਂ ਨਿਕਲਦੇ ਨੀ ਅੱਧੇ-ਪੌਣੇ ਘੰਟੇ ਤੋਂ ਪਹਿਲਾਂ ਬਾਹਰ।
ਬਿਲਕੁਲ-ਬਿਲਕੁਲ।
ਚਲੋ, ਠੀਕ ਐ ਜੀ ਭਾਜੀ, ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਫਿਰ ਮਿਲਦੇ ਆ ਆਪਾਂ, ਇਸ ਐਪ ਤੇ, ਓਕੇ ਜੀ।
ਹਾਂਜੀ ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ।